ਚਲੋ, ਹਾਂਜੀ।
ਹਾਂਜੀ, ਸਸ਼ਿ ਸ਼੍ਰੀ ਕਾਲ ਜੀ।
ਹਾਂਜੀ ਤੁਹਾਨੂੰ ਆਵਾਜ਼ ਆ ਰਹੀ ਮੇਰੀ, ਕੋਈ ਨੈਟਵਰਕ, ਇਸ਼ੂ ਨੈਟਵਰਕ ਇਸ਼ੂ ਤਾਂ ਨਹੀਂ ਲੱਗ ਰਹੀ ਨਾ? ਹਾਂਜੀ ਮੈਡਮ, ਆ ਚਲੋ। ਅੱਜ ਅਸੀਂ ਜਿਵੇਂ ਗੱਲ ਕਰ ਰਹੇ ਆ, ਸਮਾਜਿਕ ਕੁਰੀਤੀਆਂ ਤੇ ਗੱਲ ਕਰ। ਸਕਦੇ ਨਾ, ਜਿਹੜੀ ਸੁੋਸਾਇਟੀ ਆ। ਸਾਡੀ ਸਮਾਜ ਹੈਗਾ, ਸਮਾਜ ਦੇ ਵਿੱਚ ਮਤਲਬ ਕਾ ਕਿ ਜਾਦਾ ਅੰਧ -ਵਿਸ਼ਵਾਸ ਫੈਲੀ ਹੋਈ ਯੈ, ਜਿਵੇਂ ਪੁਰਾਣੇ ਟਾਈਮ ਦੇ ਵਿੱਚ ਸੀਗਾ, ਬਲੀ ਦੇਣਾ। ਉਨਾ ਓ ਠਾ ਥਾ ਫਿਨੀ ਬਸ ਮਤਲਬ ਕਿਨੀ ਸੀਗਾ, ਤੇ ਸਤੀ ਪ੍ਰਥਾ ਦੇ ਵਿੱਚ ਮਤਲਬ। ਪੁਰਾਣੇ ਜਮਾਨੇ, ਹੁਣ ਤਾਂ ਚਲੋ ਕੁਛ ਕੁ ਹੈ ਕੁਛ ਕੁ ਨਹੀਂ ਹੈਗੀਆਂ। ਮਤਲਬ ਅੱਜ ਦੇ ਸਮਾਜ ਨਾਲੋਂ ਪਿਛਲੇ ਸਮਾਜ ਦੇ ਵਿੱਚ ਜਿਹੜੀਆਂ ਤਰਕੀਆਂ ਕਾਫ਼ੀ ਮਤਲਬ, ਮੈਨੂੰ ਲੱਗਦਾ ਫ਼ਰਕ ਹੈ। ਪੁਰਾਣੇ ਜਮਾਨੇ ਦੇ ਵਿੱਚ ਬਲੀ ਦਿੰਦੇ ਸੀ ਬ ਅੱਜ ਕੱਲ ਨਹੀਂ ਹੈਗਾ, ਬਟ ਪਰ ਜਿਵੇਂ ਹੁਣ ਦ ਹਸੀ- ਹਸੀ ਗੱਲ ਕਰੀਏ। ਤਾਂ, ਉਹ ਅੱਜ -ਅੱਜ ਕੱਲ੍ ਜਿਹੜਾ ਦਸ ਦਿਣਾ ਘੱਟ ਚੁੱਕਿਆ ਹੈਗਾ।
ਹਾਂਜੀ -ਹਾਂਜੀ, ਮੈਮ ਇਹ ਤੇ ਗੱਲ ਹੈਗੀ ਐ। ਹਾਂਜੀ- ਹਾਂਜੀ। ਮੈਮ ਮੈਨੂੰ ਇਵੇਂ ਲੱਗਦਾ ਕਿ ਪਹਿਲਾਂ ਜਿਹੜੇ ਲੋਕ ਸੀਗੇ ਉਹ ਜਾਦਾ ਪੜੇ ਲਿਖੇ ਨਹੀਂ ਸੀ ਹੁੰਦੇ ਹੈਗੇ, ਹੁਣ ਅੱਜ- ਕੱਲ ਲੋਕ ਜਾਦਾ ਪੜੇ ਲਿਖੇ ਨੇ ਤੇ ਅੱਜ। ਕੱਲ ਲੋਕ ਮੈਨੂੰ ਇਵੇਂ ਵੀ ਲੱਗਦਾ, ਕਿ ਜਿਵੇਂ ਕਿ ਉਹ ਬਹੁਤ ਜਾਦਾ ਗੁਰਬਾਣੀ ਦੇ ਨਾਲ ਜੁੜੇ ਹੋਏ ਨੇ। ਲੋਕ ਹਨਾ ਤੇ ਉਹ ਚੰਗੀ ਤਰ੍ਹਾਂ ਉਹਨਾਂ ਨੂੰ ਪੜ੍ਦੇ ਵੀ ਹੈ, ਸਮਝਦੇ ਵੀ ਹੈ। ਠੀਕ ਉਹ ਗੱਲਾਂ ਨੂੰ ਉਹ ਆਪਣੇ ਦਿਮਾਗ ਚ ਰੱਖਦੇ ਨੇ, ਇਸ ਕਰਕੇ ਮੈਨੂੰ ਲੱਗਦਾ ਐ ਕਿ ਕੁਛ ਗੁਰੂਆਂ ਦੀ ਬਾਣੀ ਦਾ ਵੀ ਅਸਰ ਹੈ, ਤੇ ਕੁੱਛ ਏਹ ਵੀ ਕਹਿ ਸਕਦੇ ਕਿ ਅੱਜ ਦੀ ਜੇੜੇ ਨੌਜਵਾਨ ਪੀੜੀਓ ਕੁਛ ਪੜ੍ਹੀ -ਲਿਖੀ ਤੇ ਸਮਝਦਾਰ ਹੋਣ ਕਰਕੇ ਅੱਜ -ਕੱਲ ਜੇੜੀਆਂ ਪਡ ਥਾ ਵਾਂਵਾਂ ਘੱਟ ਗਈਆਂ ਵਾ।
ਹਾਂਜੀ -ਹਾਂਜੀ। ਸਹੀ ਗੱਲ ਹੈ, ਹੁਣ ਦੇਖੋ ਅਗਰ ਅਸੀ ਕੁੜੀਆਂ ਦੀ ਵੀ ਗੱਲ ਕਰੀਏ, ਮੁੰਡਿਆਂ ਦੀ ਵੀ, ਤਾਂ ਦੋਨੋ ਜੇੜੇ ਬਰਾਬਰ ਪੜਾਈ -ਲਿਖਾਈ ਕਰ ਰਹੇ ਸੋ ਬੱਚੇ, ਮਤਲਬ ਬੜੀ ਪੜੇ- ਲਿਖੇ ਹੋਣ ਕਰਕੇ ਨਾ, ਲੋਗ ਛੋਟੀ ਹੈਗੀ ਆ। ਕੋਈ ਵੀ ਚੀਜ਼ ਲੈਣੀ ਇੱਕ ਦੂਜੇ ਤੋਂ ਪਸੰਦ ਨਹੀਂ ਕਰਦੇ, ਔਰ ਏਹੋ ਹੁੰਦਾ ਵੀ ਹੈ। ਹਨਾ, ਜਿਵੇਂ ਸਾਡੇ ਰਿਸ਼ਤੇਦਾਰ ਚ ਅਸੀ ਦੇਖਦੇ ਆਂ, ਅਗ ਸਾਡੇ ਕਜ਼ਨ ਦਾ ਉਹ ਕਈ ਇਹੋ ਜਹੇ ਲੋਕ ਆ ਕ ਦਹੇਜ ਬਿਲਕੁਲ ਨਹੀਂ ਦਿੰਦੇ ਆ, ਚਲੋ ਅਗਰ ਤੁਹਾਨੂੰ ਇੱਕ ਨੌਕਰੀ ਪੇਛਾ ਏਹ ਤੁਹਾਡਾ ਹਮ ਸਫ਼ਰ ਮਿਲ ਰਯਾ ਤਾਂ ਮੈਨੂੰ ਵੀ ਲੱਗਦਾ ਕਿ ਤੁਹਾਨੂੰ ਦਹੇਜ ਦੇਣਾ ਯਾ ਲੇਣਾ ਬੜਾ ਜ਼ਰੂਰੀ ਐ ਹਨਾ। ਤੇ ਇਸ ਤਰੀਕੇ ਨਾਲ ਸੰਸ ਤੇ ਘਰ ਦੇ ਵਿੱਚ, ਮਤਲਬ ਸੋਸਾਇਟੀ ਵਿੱਚ ਹੋਰ ਬਹੁਤ ਜਾਦਾ ਜਿਵੇਂ ਅੱਜ -ਕੱਲ ਮੈਨ ਬਾਬੇ ਵਗੈਰਾ ਕਹੀ ਜਾਨਗੇ ਚਲੋ ਅਸੀ ਮਤਲਬ ਏਹ ਨੀ ਹੈ, ਜਿਵੇਂ ਹੁਣ ਕਈ ਵਗੈਰਾ ਉਹ ਦੱਸਦੇ ਹੈਗੇ ਆ। ਉਹ ਮਤਲਬ ਕਈ ਵਾਰ ਕੁਛ ਨਾ ਕੁਛ ਗ਼ਲਤ ਕੰਮ ਦੱਸਦੇ ਸੀ ਉਹ। ਕਰਦੇ ਹੈਗੇ ਆ ਨਾ, ਕੁਛ ਨਾ ਕੁਛ। ਆਪਣੇ ਉਪਾਯ ਵਗੈਰਾ ਲੋਕ ਕਰਦੇ ਇਹ ਵੀ ਬਹੁਤ ਮਤਲਬ, ਗਲਤ ਕਰੀਤੀ ਫੈਲੀ ਹੋਈ ਆ। ਉਹ ਲੋਕ ਤਾਂ ਆਪਣਾ ਬਿਜਨਸ ਹੈ। ਇੱਕ ਫਾਯਦਾ ਐ, ਉਨਾ ਦਾ ਤਾਂ ਬਿਜਨਸ ਚੱਲਆ ਵਾ ਜਿਦੇ ਵਿੱਚ ਕਿ ਆਮ ਆਦਮੀ ਜਾ। ਉਹ ਰਗੜਆ ਜਾਂਦਾ ਉਹ ਅਪਣੇ ਫਾਯਦੇ ਲਈ ਆਮ ਲੋਕਾਂ ਕੋਲੋਂ ਪੈਸੇ ਵਗੈਰਾ ਕਢਵਾ ਰੇ ਨੇ, ਅਸੀਂ ਦੇਖਦੇ ਸੁਣਦੇ ਆਂ। ਸਾਡੇ ਆਲੇ- ਦੁਆਲੇ ਘਟਨਾਵਾਂ ਹੁੰਦੀਐ।
ਹਾਂਜੀ- ਹਾਂਜੀ, ਮੈਮ। ਇਹ ਤੇ ਇੱਕ ਗੰਭੀਰ ਤੇ ਇੱਕ ਬਹੁਤ ਧਿਆਨ ਦੇਣ ਵਾਲਾ ਮੁੱਦਾ ਵਾ। ਕਿਉਂਕਿ ਦੇਖੋ, ਕਈ ਲੋਕ ਏਹੋ- ਏਹੋ ਜਹੇ ਹੁੰਦੇ ਨੇ ਜੇਹੜੀਆਂ ਕਿ ਆਪਣੀਆਂ ਪਰੇਸ਼ਾਨੀਆਂ ਤੇ ਦੁਖੀ ਹੁੰਦੇ ਹਨ।
ਹਾਂਜੀ।
ਬਡਿਯਾ ਪਰੇਸ਼ਾਨੀਆਂ ਦਾ ਹੱਲ ਲੱਭਣ ਵਾਸਤੇ ਇਹੋ ਜੇ ਜੇਹੜੇ ਪਖੰਡੀਆਂ ਦੇ ਹੱਥ ਲੱਗ ਦੇ ਨੇ ਪਰ ਉਹ ਪਰ ਮੈਮ, ਉਨਾਂ ਨੂੰ ਵੀ ਏਹ ਚਾਈਦਾ ਵਾ ਕਿ ਹਨਾ ਉਨਾਂ ਨੂੰ ਜਿਵੇਂ ਕਿ ਗੁਰਾਂ ਦੀ ਦਿੱਤੀ ਹੋਈ ਬਾਣੀ, ਉਹਦੇ ਉ ਤੇ ਸਬਰ, ਸੰਤੋਖ ਕਰਨਾ ਚਾਹੀਦਾ ਵਾ, ਕਿਉਂਕਿ ਸਬਰ ਹੀ ਅ ਸ ਜੀ ਮਤਲਬ ਜੀਵਨ ਦੀ ਇੱਕ ਮਹੱਤਵਪੂਰਨ ਕੁੰਜੀ ਆ ਕਿਉਂਕੀ ਜੇੜਾ ਹਾਡੇ ਚ ਸਬਰ ਹੋਏਗਾ ਤੇ ਫੇਰ ਈ ਅਸੀਂ ਕੋਈ ਵੀ ਕੈਂਦੇ ਆ ਨਾ ਰੱਬ ਦਾ ਭਾਣਾ ਮਿੱ ਠਾ ਲੱਗੇ ਤੇ ਓਦੇ ਰੱਬ ਦੇ ਭਾਣੇ ਨੂੰ ਅਸੀਂ ਮਿੱਠਾ ਮੰਨ ਕੇ ਅਸੀਂ ਚੱਲ ਸਕਦੇ ਨੇ।
ਗੱਲ ਮੈਡਮ ਓਹੀ ਜਿਵੇਂ ਹੁਣ ਤੁਸੀਂ ਗੱਲ ਕਰੇ ਐ ਕੀ ਗੁਰੂ ਮੈਨੂੰ ਵੀ ਲੱਗਦਾ ਕੀ ਲੋਕਾਂ ਨੂੰ ਇਸ ਮਤਲਬ ਗੁਰੂਆਂ ਦੀ ਬਾਣੀ ਹੋਗੀ ਚਲੋ ਜੋ ਜਿੱਥੇ ਇਨਸਾਨ ਜਾ ਰਿਆ ਮੰਦਿਰ, ਗੁਰਦੁਆਰੇ, ਚਰਚ ਜਾਂ ਜਿੱਥੇ ਉਨੂੰ ਉੱਥੇ ਈ ਵਿਸ਼ਵਾਸ ਹੋਣਾ ਚਾਈਦਾ ਪੂਰਾ ਹੁਣ ਜਿਵੇਂ ਪਖੰਡੀ ਸਕਦੇ ਅਸੀ ਜੇੜੇ ਏ ਪਖੰਡੀ ਲੋਕ ਹੈਗੇ ਆ ਕੋਈ ਵੀ ਬਾਬਾ ਐ, ਸਾਧੂ ਆ, ਸੰਤ ਐ ਚਲੋ ਅਗਰ ਕਈ ਮੰਨੇ-ਪ੍ਰਮੰਨੇ ਹੈਗੇ ਆ ਅਸੀਂ ਮੰਨਦੇ ਆ ਬਟ ਜੇੜੇ ਵੈਸੇ ਈ ਚੱਲੇ ਫਿਰਦੇ ਆ ਓਨਾਂ ਨੂੰ ਕੋਈ ਨੌਲੇਜ ਨੀ ਹੈਗਾ ਕਿਸੇ ਵੀ ਚੀਜ਼ ਦਾ ਓਨਾਂ ਨੇ ਸਿਰਫ਼ ਆਪਣਾ ਇੱਕ ਬਿਜਨਸ ਬਣਾਇਆ ਹੋਯੈ ਤੁਸੀਂ ਉਨਾਂ ਦਾ ਰੈਣ ਨ ਦਾ ਢੰਗ ਦੇਖੋਗੇ ਤਾਂ ਓ ਆਮ ਆਦਮੀ ਦੇ ਨਾਲੋਂ ਕਿਤੇ ਜਾਦਾ ਵਧੀਆ ਜਦਕੀ ਜੋ ਏ ਰੱਬ ਰੂਪ ਐ ਉਨੂੰ ਇਸ ਕਿਸੇ ਵੀ ਚੀਜ਼ ਦਾ ਲਾਲਚ ਨੀ ਹੁੰਦਾ, ਏ ਵੀ ਸਭ ਤੋਂ ਬੋਹਤ ਹੀ ਪੈੜੀ ਜੇੜੀ ਇੱਕ ਕ੍ਰਿਤੀ ਅ ਸੁਸਾਇਟੀ ਦੇ ਵਿੱਚ ਸਮਾਜ ਦੇ ਵਿੱਚ, ਪਿੰਡਾਂ ਵਿੱਚ ਵੀ ਦੇਖਣ ਓ ਆਮ ਤੌਰ ਤੇ ਸ਼ੈਰਾਂ ਵਿੱਚ ਵੀ ਦੇਖਣ ਨੂੰ ਮਿਲਦੀ ਆ ਸਾਨੂੰ। ਤੇ ਜੋ ਏਦਾਂ ਹੋਣਾ ਨੀ ਚਾਈਦਾ।
ਹਾਂਜੀ, ਮੈਮ ਏ ਔਹ ਨਾ ਭੋਲੇ-ਭਾਲੇ ਲੋਕਾਂ ਦਾ ਫੈਦਾ ਚੁੱਕਦੇ ਨੇ ਓਹੀ ਜਿਵੇਂ ਤੁਹਾਨੂੰ ਮੈਂ ਦੱਸ ਸੀ, ਕਿਉਂਕੀ ਓਨਾਂ ਦੀ ਮੁਸ਼ਹੀ ਔ ਮੁ ਮੁਸੀਬਤਾਂ ਚ ਹੁੰਦੇ ਨੇ ਓਨਾਂ ਦੀਆਂ ਮੁਸੀਬਤ ਤਾਂ ਦਾ ਔਹ ਫੈਦਾ ਚੁੱਕਦੇ ਨੇ ਤੇ ਓ ਆਪਣੇ ਵੱਲ ਔਨਾਂ ਨੂੰ ਕੈਂਦੇ ਨੇ ਕੀ ਤੁਸੀਂ ਸਾਡੇ ਤੁਹਾਡੀ ਮੁਸ਼ਕਿਲਾਂ ਦਾ ਹੱਲ ਕਰਾਂਗੇ ਇਸੇ ਤਰ੍ਹਾਂ ਔ ਔਨਾਂ ਕੋਲ ਥੋੜੇ-ਥੋੜੇ ਕਰਕੇ ਬੋਤ ਸਾਰੇ ਪੈਹੇ ਠੱਗ ਲੈਂਦੇ ਨੇ ਤੇ ਔ, ਹਾਂਜੀ ਤੇ ਆਮ ਜਿੰਦ ਆਮ ਇਨਸਾਨ ਦੇ ਨਾਲ ਜਿਵੇਂ ਤੁਸੀਂ ਦੱਸਿਆ ਕੀ ਔਹ ਬੋਤ ਵਧੀਆ ਜ਼ਿੰਦਗੀ ਜਿਉਂਦੇ ਨੇ। ਤੇ ਔ ਲੋਕਾਂ ਨੂੰ ਲਾਰਿਆਂ ਚ ਈ ਰੱਖਦੇ ਨੇ ਬਸ।
ਹਾਂਜੀ ਤੁਸੀਂ ਦੇਖੋਗੇ ਔਨਾਂ ਦੀ ਸਕੇਓਰਿਟੀ ਜੈਡ ਪਲੱਸ ਹੈਗੀ ਆ ਤੇ ਔਰ ਦੂਸਰਾ ਕਿਆ ਹੈਗਾ ਆ ਓਨਾਂ ਦੀਆਂ ਗੱਡੀਆਂ ਤੁਸੀਂ ਦੇਖੋ ਕਿੰਨੀਆਂ ਮੈੰ ਗੀਆਂ-ਮੈਂਗੀਆਂ ਹਨਾ ਤੇ ਏ ਵੀ ਮੈਨੂੰ ਲੱਗਦਾ ਇਨਾਂ ਦਾ ਵੀ ਸਰਕਾਰ ਨੂੰ ਜਾਂ ਮਤਲਬ ਜੇੜੀ ਸੁਸਾਇਟੀ ਦੇ ਪੜ੍ਹੇ-ਲਿਖੇ ਲੋਗ ਆ ਜਾਂ ਸਮਾਜ ਦੇ ਆ ਔਨਾਂ ਨੂੰ ਇਸਦਾ ਨਿਪਟਾਰਾ ਕਰਨਾ ਚਾਈਦਾ ਨਾ ਹੁਣ ਅਗਰ ਅਸੀਂ ਹਰਿਆਣੇ ਸਟੇਟ ਦੀ ਗੱਲ ਕਰਦੇ ਆ ਤਾਂ ਉੱਥੇ ਏਹੋ ਜਾ ਬੜਾ ਜਾਦਾ ਪ੍ਰਚਲਨ ਐ ਹਨਾ? ਅਸੀਂ ਦੇਖਦੇ, ਸੁਣਦੇ ਆ ਕਈ ਏਹੋ ਜੇ ਹੈ ਨਾਮ ਵਗੈਰਾ ਤਾਂ ਨਈ ਲੈਣਾ ਚਾਈਦਾ ਮਤਲਬ ਕ ਕਾਫੀ ਗ਼ਲਤ ਤਰੀਕੇ ਨਾਲ ਕੰਮ ਕਰੇ ਹੋਏ ਆ ਲੰਬਾ, ਲੰਬਾ ਸਮਾਂ ਓ ਜੇਲਾਂ ਦੇ ਵਿੱਚ ਰੈ ਕੇ ਆਏ ਹੋਏ ਨੇ ਤੇ ਫਿਰ ਵੀ ਲੋਕ ਜੇੜੇ ਹੈਗੇ ਆ ਓਨਾਂ ਨੂੰ ਆਪਣਾ ਗੁਰੂ ਮੰਨਦੇ ਆ ਉਂਜ ਵੀ ਪੀ ਛੇ ਇੱਕ ਨਿਊਜ਼ ਆਈ ਸੀਗੀ ਜਿਵੇਂ ਹੁਣ ਟੈੰਨਥ, ਪਲੱਸ ਟੂ ਦਾ ਰਿਜਲਟ ਆਇਆ ਆ ਮੰਨ ਲੋ ਤੁਸੀਂ ਆ ਮੈਂ ਕਿਸੇ ਬੱਚੇ ਦੇ ਨਾ ਫਸਟ ਡਿਵੀਜ਼ਨ ਲਿੱਤੀ ਸੀ ਤੇ ਔ ਏ ਕੈ ਰਿਆ ਬੱਚਾ ਕੀ ਨਾ ਮੇਰੀ ਏ ਜੇੜੀ ਨੰਬਰ ਹੈਗੇ ਨਾ ਓ ਮੇਰੇ ਇਸ ਗੁਰੂ ਕਰਕੇ ਆ ਜਦ ਕੀ ਓ ਜੇੜਾ ਗੁਰੂ ਐਦਾ ਰ ਮਤਲਬ ਕੋਈ ਵੀ ਐ ਓ ਹਰਿਆਣੇ ਦੇ ਵਿੱਚ ਓ ਮਤਲਬ ਕਾਫ਼ੀ ਟਾਈਮ ਦੇਖੋ ਜੇਲ੍ਹ ਚ ਰੈ ਕੇ ਆਏ ਬੱਚਾ ਜੇੜਾ ਮਿਹਨਤ ਆਪਣੀ ਖੁਦ ਕਰ ਰਿਆ ਹਨਾ। ਮੈਂ ਆ ਮੈਂ ਆਪਣੇ ਪੇਪ ਪਰ ਵੜ ਕੇ ਉਧਰ ਨੰਬਰ ਮੇਰੇ-ਮੇਰੇ ਖੁਦ ਮੇਰੀ ਮਿਹਨਤ ਨਾਲ ਆਇਆ ਨਾ ਕੀ ਕਿਸੀ ਇਨਸਾਨ ਦੀ ਗੁਰੂ ਕਿਰਪਾ ਓ ਬੱਚਾ ਏ ਕੈ ਰਿਆ ਕੀ ਏ ਜੇੜੇ ਨੰਬਰ ਓ ਉਸ ਮਤਲਬ ਗੁਰੂ ਦੀ ਕਿਰਪਾ ਨਾਲ ਐ ਮੇਰੀ ਮਿਹਨਤ ਨੀ ਐ ਮੈਨੂੰ ਲੱਗਦਾ ਏ ਵੀ ਅਨਬੜਤਾ ਵਾਲੀ ਨਿਸ਼ਾਨੀ
ਹਾਂਜੀ-ਹਾਂਜੀ ਮੈਮ ਏ ਤੇ ਗੱਲ ਹੈਗੀ ਆ ਜਦੋਂ ਕੋਈ ਆਪਣੀ ਕੋਸ਼ਿਸ਼ ਕਰਦੇ ਆ, ਆਪਣੀ ਮਿਹਨਤ ਕਰਦੇ ਆ ਚਲੋ ਓਦੇ ਵਿੱਚ ਭਗਵਾਨ ਹਾਨੂੰ ਹਾਡਾ ਸਾਥ ਦਿੰਦਾ ਓ ਹਾਨੂੰ ਹਿੰਮਤ ਦਿੰਦਾ, ਸ਼ਕਤੀ ਦਿੰਦਾ ਪਰ ਹਾਨੂੰ ਏ- ਕਿਸੇ ਵੀ ਇਨਸਾਨੀ ਜੇੜੇ ਰੂਪ ਐ ਓਨਾਂ ਦੇ ਉੱਤੇ ਏਨਾ ਜਾਦਾ ਨੀ ਕਰਨਾ ਚਾਇਦਾ ਕਿ ਕੇਂਦੇ ਨੇ ਕਿ ਇਸ ਸੰਸਾਰ ਨੂੰ ਰਚਣ ਵਾਲਾ ਇੱਕ ਆ ਓ ਇੱਕੋ ਈ ਪਰਮਾਤਮਾ ਨੇ। ਬਾਕੀ ਆ ਵਾ ਕੇ ਸਾਨੂੰ ਸਾਡੇ, ਸਾਡੇ ਜੇੜੇ ਗੁਰੂ ਆ ਸਾਨੂੰ ਸਈ ਰਾਹ ਤੇ ਚੱਲਨ ਦੀ ਸਿੱਖਿਆ ਦਿੰਦੇ ਨੇ, ਸਾਨੂੰ ਸਮਜਾਓਦੇ ਨੇ ਕਿ ਹਾਂਜੀ ਤੁਸੀਂ ਏ ਚੰਗੇ ਓ ਕੰਮ ਕਰੋ। ਪਰ ਐ ਵਾ ਮੈਨੂੰ ਲੱਗਦਾ ਕਿ ਚਲੋ ਐ ਜੇੜੀ ਹਾਨੂੰ ਅਨਪੜ ਤਵਾ ਦੂਰ ਕਿ ਮਤਲਬ ਕਰਨੀ ਚਾਈਦੀ ਏ। ਹਾਨੂੰ ਅਪਣੇ ਆਲੇ-ਦੁਆਲੇ ਜੇ ਏਦਾਂ ਦੇ ਕੋਈ ਲੋਕ ਦਿਖਦੇ ਨੇ ਤਾਂ ਓਨਾਂ ਨੂੰ ਸਮਝਓਣਾ ਚਾਈਦੈ ਤੇ ਜਾਗਰੂਤ ਕਰਨਾ ਚਾਈਦਾ, ਕਿ ਤੁਸੀਂ ਮਤਲਬ
ਜੀ, ਹੁਣ ਜੇ ਅਸੀਂ ਅਨਪੜ੍ਹਤਾ ਦੀ ਵੀ ਗੱਲ ਕਰੀਏ ਤੇ ਏ ਵੀ ਏ ਸਮਾਜ ਦੀ ਜੇੜੀਆਂ ਕੁਰਿਤੀ ਆਂ ਫੈਲੀਆਂ ਪਖੰਡ ਆ। ਇਸ ਚ ਅਨਪੜ੍ਹਤਾ ਦਾ ਵੀ ਕਾਫ਼ੀ ਜਾਦਾ ਰੋਲ ਐ। ਇੱਕ ਬੇਰੋਜ਼ਗਾਰੀ ਦਾ ਜੇੜਾ-ਜੇੜਾ ਇਨਸਾਨ ਬੇਰੋਜਗਾਰ ਹੋਵੇਗਾ ਓ ਆਪਣਾ ਰੋਜ਼ ਗਾਰ ਲੱਭਣ ਲਈ ਕਿਸੇ ਨਾ ਕਿਸੇ ਤਰੀਕੇ ਨਾਲ ਓਨੂੰ ਰੋਜ਼ਗਾਰ ਚਾਈਦੈ ਓ ਚਾਏ ਗ਼ਲਤ ਤਰੀਕੇ ਨਾਲ ਕਰੇ ਚਾਹੇ ਸਈ ਨਾ ਕਰੇ, ਹੈਨਾ। ਤਾਂ ਫੇਰ ਓ ਇਨਸਾਨ ਜੇੜਾ ਹੈਗਾ ਓ ਏਨਾਂ ਕੁ੍ਰਿਤੀਆਂ ਦੇ ਵਿੱਚ ਜੇੜਾ ਹੈਗਾ ਅਪਣੇ ਆਪ ਈ ਝੰਜੋੜਿਆ ਜਾਂਦਾ ਹੈਗਾ ਆ। ਹੈਨਾ, ਓ ਅਪਣੇ ਆਪ ਇਸ ਚ ਐਂਟਰ ਹੁੰਦਾ ਹੈਗਾ ਕਿ ਹਾਂ ਮੇਰਾ ਏ ਕੰਮ ਰੁ ਕਰੂੰਗਾ, ਤਾਂ ਮੇਰਾ ਏ ਕੰਮ ਬਣ ਜੇਗਾ, ਹੈਨਾ ਤੇ ਓ ਵੀ ਕਲ ਉਸ ਬੱਚੇ ਬੱਚੇ ਦੀ ਐ, ਕਿ ਓਨੂੰ ਚਲੋ ਪੜ੍ਹਿਆ-ਲਿਖਿਆ ਮੇਨਤ ਆਪਣੀ ਐ। ਕਿਸੇ ਦੂਸਰੇ ਇਨਸਾਨ ਦੀ ਨੀ ਐ। ਫਿਰ ਵੀ ਬੱਚਾ ਏ ਕ੍ਰੈਡਿਟ ਜੇੜਾ ਓ ਮਤਲਬ ਗੁਰੂ ਨੂੰ ਦੇ ਰੇਆ ਜੋ ਕੀ ਗ਼ਲਤ ਐ।
ਹਾਂਜੀ-ਹਾਂਜੀ, ਮੈਮ ਏਸ ਵਿੱਚ ਤੇ ਓਸਦੇ ਮਾਂ-ਪਿਓ ਨੂੰ ਵੀ ਜਾਂ ਫੇਰ ਜੇੜੇ ਹੋਰ ਲੋ ਦੇ ਹੈਗੇ ਆ ਓਨਾਂ ਨੂੰ ਵੀ ਸਮਝਣਾ ਚਾਈਦੈ ਪਰ ਖੈਰ ਕੀ ਕਰ ਸਕਦੇ ਆ। ਆਪਾਂ ਕਿਸੇ ਦੀ ਸੋਚ ਨੂੰ ਅਸੀਂ ਬਦਲ ਨੀ ਸਕਦੇ। ਹੈਨਾ, ਹਾਂਜੀ।
ਤੇ ਮਤਲਬ ਕਾਫ਼ੀ ਓਦੇ ਕਾਰਣ ਹੈਗੇ ਆ ਕਿ ਮਤਲਬ ਜੇੜਾ ਹੈਗਾ ਕਿ ਸਾਨੂੰ ਜੇੜਾ ਇਸ ਮਤਲਬ ਆਪਣੀ ਸੋਸਾਇਟੀ ਨੂੰ ਥੋੜਾ ਸੁਧਾਰਨਾ ਚਾਈਦੈ।
ਹਾਂਜੀ-ਹਾਂਜੀ, ਸੋਸਾਇਟੀ ਦਾ ਵੀ ਨੀ ਮਤਲਬ, ਹਾਂਜੀ ਸਭ ਤੋਂ ਪੈਲਾਂ ਮੈਮ ਜ਼ਰੂਰੀ ਹੈਗਾ ਵਾ ਕਿ ਜ-ਜੇੜੇ ਸਮਾਜ ਦੇ ਵਿੱਚ ਸਿੱਖਿਆ ਦਾ ਪ੍ਰਚਾਰ ਹੋਣਾ। ਤੇ ਵੱਧ ਤੋਂ ਵੱਧ ਸਿੱਖਿਆ ਪ੍ਰਾਪਤ ਕਰਨੀ, ਜਦੋਂ ਸਾਡੇ ਮਾਂ-ਪ ਪਿਓ ਐ ਜਾਂ ਫੇਰ ਹਾਡੇ ਜੇੜੇ ਵੀ ਐ ਜਦੋਂ ਸਾਨੂੰ ਸਕੂਲ ਪੇਜਦੇ ਆ ਪੜ੍ਹਨ ਲਈ ਕੈਂਦੇ ਆ ਕਿ਼ ਓਦੋਂ ਸਾਨੂੰ ਪੜ੍ਹਨਾ ਚਾਇਦਾ, ਵੱਧ ਤੋਂ ਵੱਧ ਸਿੱਖਿਆ ਲੈਣੀ ਚਾਇਦੀ ਆ ਤਾਂ ਆਪਣੇ ਮਾਂ-ਪਿਓ ਦੇ ਦਿੱਤੇ ਹੋਏ ਹੁਕਮਾਂ ਉਤੇ ਵੀ ਮਲਬ ਓਨਾਂ ਦੀ ਪਾਲਣਾ ਕਰਨੀ ਚਾਈਦੀ ਐ।
ਜੀ ਓਈ ਚਲੋ ਗੁਰੂਆਂ ਦੀ ਜੋ ਬਾਣੀ ਐ, ਸਾਨੂੰ ਓਨਾਂ ਤੇ ਵਿਸ਼ਵਾਸ ਰੱਖਣਾ ਚਾਇਦਾ। ਜੋ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਸਿੱ ਖਿਆ ਦਿੱਤੀ ਐ, ਓਨਾਂ ਨੂੰ ਫੋਲੋ ਕਰਨਾ ਚਾਇਦਾ, ਓਨਾਂ ਤੇ ਵਿਸ਼ਵਾਸ ਕਰਨਾ ਚਾਹੀਦਾ, ਤਾਂ ਤੁਹਾ ਨੂੰਡੇ ਹਰ ਕੰਮ ਜੇੜੇ ਸਿਰੇ ਚੜੂਗਾ। ਅਗਰ ਤੁਸੀਂ ਇਹੋ ਜਿਹੇ ਮਲਬ ਬਾਬਿਆਂ ਦੇ ਵਿੱਚ ਜਾਂਦੇ ਔ, ਤੁਆਡੀ ਫੈਮਿਲੀ ਤੁਆਡੇ ਬੱਚੇ ਜਾਂ ਤੁਆਡਾ ਮਲਬ ਬਜ਼ੁਰਗ, ਓ ਸਾਰਾ ਜੇੜਾ ਸਿਸਟਮ ਓਨਾਂ ਦਾ ਖਰਾਬ ਹੁੰਦਾ ਤੁਹਾਡਾ ਇੱਕ ਤਾਂ ਫੈਦਾ ਕਰਵਾ ਦਿੰਦਾ ਨਾ ਤੇ ਦੂਸਰਾ ਤੁਆਡੀ ਸੇਤ ਤੇ ਵੀ ਓਸ ਚੀਜ਼ ਦਾ ਕਾਫ਼ੀ ਜਾਦਾ ਅਸਰ ਪੈਂਦਾ।
ਹਾਂਜੀ-ਹਾਂਜੀ ਬਿਲਕੁਲ ਮੈਮ, ਐ ਤੇ ਗੱਲ ਤੁਸੀਂ ਸਈ ਕਈ ਐ ਕਿ ਹਾਨੂੰ ਸਿਰਫ ਗੁਰਬਾਣੀਆਂ ਅ-ਗੁਰਬਾਣੀ ਦੇ ਉੱਤੇ ਵਿਸ਼ਵਾਸ ਕਰਨਾ ਚਾਇਦਾ ਵਾ, ਏਦੇ ਦੇ ਨਾਲ-ਨਾਲ ਹਾ ਨੂੰ ਮੈਮ ਓਹ ਗੁਣੁਆ-ਗੁਰੂਆਂ ਕੋਲ ਜਾਣਾ ਚਾਇਦਾ ਜੇੜੇ ਸਾਨੂੰ, ਸਾਡੀ ਜ਼ਿੰਦਗੀ ਨੂੰ ਸਈ ਤਰੀਕ ਕੇ ਨਾਲ ਜੀਣ ਦਾ ਸਈ ਪ੍ਰਚਾਰ ਕਰਨ, ਨਾ ਕਿ ਏ ਏਨਾਂ ਕੋਲੋਂ ਕਿ ਜੇੜੇ ਸਾਡੀਆਂ ਸਮੱਸਿਆ ਦੇ ਹੱਲ ਦੇ ਬਦਲੇ ਸਾਡੇ ਕੋ ਪੈਸੇ ਮੰਗਣ ਤੇ ਸਾਨੂੰ ਗ਼ਲਤ ਰਸਿਆਂ ਤੇ, ਰਸਤਿਆਂ ਦੇ ਉੱਤੇ ਤੋਰਨ। ਏਨਾਂ ਤੋਂ ਐਹੋ ਜੇ ਜਿਆਂ ਬੁਰੇ ਇਨਸਾਨਾਂ ਦੇ ਉੱਤ-ਅ-ਕੋਲੋਂ ਹਾਨੂੰ ਦੂਰ ਹੀ ਰੈਣਾ ਚਾਇਦ
ਜੀ ਓਈ ਐ, ਨਾ ਦੇਖੋ ਹੁਣ ਮਲਬ ਇਨਸਾਨ ਦੀ ਪੈਸੇ ਦੀ ਵੀ ਬਰਬਾਦੀ ਪਤਾ ਇਨਸਾਨ ਜੇੜਾ ਸਰੀਰਕ ਤੌਰ ਤੇ ਵੀ ਤੰਦਰੁਸਤ ਨਈਂ ਰਹਿਦਾ ਇਹੋ ਜੇ ਕੰਮਾਂ ਦੇ ਵਿੱਚ ਪੈ ਕੇ।
ਹਾਂਜੀ-ਹਾਂਜੀ! ਏ ਤੇ ਗੱਲ ਹੈਗੀ ਜੇ। ਹਾਂਜੀ! ਜਦੋਂ ਮੈਮ, ਜਦੋਂ ਕੋਈ ਇਨਸਾਨ ਕਿਸੇ ਵੀ ਚੀਜ਼ ਉੱਤੇ ਪੈਸਾ ਲਾਉਂਦਾ ਐ ਤੇ ਓਸਨੂੰ ਦਿਮਾਗੀ ਟੈਨਸ਼ਨ ਵੀ ਪੈ ਜਾਂਦੀ ਨੇ, ਠੀਕ ਐ। ਏ ਏਦੇ ਨਾਲ ਉਹਨੂੰ ਫਿਰ ਓਦੇ ਦਿਮਾਗ ਦੇ ਉੱਤੇ, ਦਿਲ ਦੇ ਉੱਤੇ ਵੀ ਉਹਦੇ ਗੱਲਾਂ ਆਲੇ-ਦੁਆਲੇ ਘੁੰਮਦੀਆਂ ਰਹਿੰਦੀਆਂ ਨੇ। ਤੇ ਮੈਨੂੰ ਲੱਗਦਾ ਕਿ ਉਹ ਸਮੱਸਿਆ ਉੱਥੇ ਘਟਣ ਦੇ ਨਾਲੋਂ ਹੋਰ ਵੱਧ ਜਾਂਦੀ ਐ।
ਵੱਧਦੀ ਹੈ, ਹਾਂ! ਸਈ ਗੱਲ ਐ। ਓਹੀ ਆਪਣਾ ਸਰਕਾਰ ਨੂੰ ਜਾਂ ਵਿਦਿਆਰਥੀ ਲੈਵਲ ਦਾ ਜਿਦੇ ਚ ਓ ਹੈਗੇ ਲੋਕ, ਓਨਾਂ ਨੂੰ ਜਾਗਰੂਕ ਕੈਂਪ ਲਗਾਣੇ ਚਾਹੀਦੇ। ਇਹਨਾਂ ਦੇ ਵਿਰੁੱਧ ਜਿਹੜਾ ਇੱਕ ਆਵਾਜ਼ ਉਠਾਉਣੀ ਚਾਹੀਦੀ ਹੈ ਜਾ ਤਾਂ ਜੋ ਆਉਣ ਵਾਲੀ ਪੀੜ੍ਹੀ ਦਾ ਜਿਹੜਾ ਭਵਿੱਖ ਉਨੂੰ ਸੁਧਾਰਿਆ ਜਾ ਸਕੇ।
ਹਾਂਜੀ ਹਾਂਜੀ ਮੈਮ ਇਹ ਤਾਂ ਬਿਲਕੁਲ ਸਹੀ ਕਿਹਾ ਤੁਸੀਂ ਕਿ ਹਾਂਜੀ।
ਅਗਰ ਇਹ ਸ਼ੁਰੂਆਤ ਅਸੀਂ ਖੁਦ ਤੋਂ ਵੀ ਕਰ ਸਕਦੇ ਹਾਂ ਅਸੀਂ ਖੁਦ ਵੀ ਕਦੋ ਆਪਣੇ ਜਿਵੇਂ ਅਸੀਂ ਕਈ ਵਾਰ ਦੇਖਦੇ ਹਾਂ ਕਿ ਹਾਂ ਲੋਕ ਉੱਥੇ ਵਿਜਿਟ ਕਰ ਰਹੇ ਜਾ ਰਹੇ ਨੇ ਗ਼ਲਤ ਤਾਂ ਅਸੀਂ ਉਹਨਾਂ ਨੂੰ ਰੋਕ ਸਕਦੇ ਹਾਂ‌‌।
ਹਾਂਜੀ।
ਹਾਂਜੀ ਜੀ ਕਾਫ਼ੀ ਸੁਧਾਰ ਕੀਤੇ ਜਾ ਸਕਦੇ ਮੈਡਮ‌। ਕੋਸ਼ਿਸ਼ ਕਰਨੀ ਚਾਹੀਦੀ ਹਰ ਇਨਸਾਨ ਨੂੰ ਆਪ ਆਪਣੇ ਤੋਂ ਨਾ ਚਲੋ ਬਾਕੀ ਤੁਹਾਡੇ ਵਿਚਾਰ ਸੁਣ ਕੇ ਅੱਛਾ ਲੱਗਿਆ ਧੰਨਵਾਦ ਜੀ ਬਹੁਤ ਬਹੁਤ ਠੀਕ ਹੈ ਜੀ। ਓਕੇ ਓਕੇ‌।